ਹੈਲੋ!
ਹੈਲੋ!
ਸਤਿ ਸ਼੍ਰੀ ਅਕਾਲ ਮੈਮ!
ਹੈਲੋ!
ਸਤਿ ਸ਼੍ਰੀ ਅਕਾਲ ਮੈਮ!
ਸਤਿ ਸ੍ਰੀ ਅਕਾਲ ਜੀ!
ਕਿਵੇਂ ਹੋ ਮੈਮ ਤੁਸੀਂ?
ਬਹੁਤ ਵਧੀਆ ਤੁਸੀਂ ਦੱਸੋ।
ਅਸੀਂ ਵੀ ਬਹੁਤ ਵਧੀਆ ਜੀ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਕਿਵੇਂ ਨੇ ਜੀ।
ਬਹੁਤ ਵਧੀਆ। ਜੀ ਆਪਣੇ ਠੀਕ।
ਅ ਹਾਂਜੀ! ਸਾਰੇ ਵਧੀਆ ਜੀ।
ਹਾਂਜੀ!
ਹੋਰ ਤੁਸੀਂ ਕੀ ਕਰ ਰਹੇ ਸੀਗੇ ਜੀ?
ਮੈਂ ਕੁਛ ਨੀ ਬਸ ਆਹੀ ਘਰ ਦੇ ਕੰਮ।
ਅੱਛਾ ਜੀ! ਚਲੋ ਬੋਤ ਵਧੀਆ ਈ ਤੁਸੀਂ ਚਾਹ-ਪਾਨੀ ਪੀ ਲਿਆ ਈ।
ਹਾਂਜੀ, ਹਾਂ, ਚਾ ਪੀ ਲਈ ਜੀ।
ਅੱਛਾ ਜੀ! ਹੋਰ ਤੁਆਡੇ ਬੱਚੇ ਕੀ ਕਰ ਰੇ ਨੇ?
ਬੱਚੇ ਬਸ ਬੇਟੇ ਨੇ ਨੋਨ-ਮੈਡੀਕਲ ਕੀਤੀ ਐ ਜੀ‌।
ਅੱਛਾ ਜੀ, ਅੱਛਾ ਜੀ।
ਹਾਂਜੀ, ਅੱਗੇ ਜੇ ਡਬਲੀ ਦੀ ਤਿਆਰੀ ਕਰ ਰੇ ਪੇਪਰ ਦੀ।
ਬੌਤ ਵਦੀਆ ਜੀ ਤੇ ਬੱਚੇ ਨੇ ਤੁਆਡੇ ਨੇ ਪਲੱਸ ਟੂ ਵਿੱਚੋਂ ਕਿੰਨੇ ਨੰਬਰ ਲਏ ਨੇ ਜੀ?
ਏਦੇ ਏਟੀ ਪਰਸੈਂਟ ਆ ਗਏ ਮੈਡਮ ਹਾਂਜੀ। ਹਾਂਜੀ, ਗੁੜੀਆ ਟੈਂਥ ਚ ਜੀ‌।
ਅੱਛਾ ਜੀ ਅੱਛਾ।
ਹਾਂਜੀ।
ਚਲੋ ਵਦੀਆ ਐਗਾ ਤੇ ਗੁੜੀਆ ਕਿੱਥੇ ਪੜਦੇ ਨੇ ਸਰਕਾਰੀ ਸਕੂਲ ਦੇ ਵਿੱਚ ਪੜਦੇ ਨੇ ਜਾਂ ਪ੍ਰਾਈਵੇਟ ਸਕੂਲ ਦੇ ਵਿਚ ਈ, ਅੱਛਾ ਜੀ ਅੱਛਾ।
ਹਾਂਜੀ।
ਤੁਆਡੇ ਨੇੜੇ ਈ ਐ ਸਕੂਲ ਏਹ ਜੀ।
ਮੈਡਮ ਭੂਤਗੜ ਐ ਜੀ ਏਹ।
ਅੱਛਾ ਜੀ।
ਹਾਂਜੀ, ਨੈਸ਼ਨਲ ਪਬਲਿਕ ਸਕੂਲ।
ਅੱਛਾ ਜੀ।
ਹਾਂਜੀ-ਹਾਂਜੀ।
ਚਲੋ ਵਦੀਆ। ਫੇਰ ਬੇਟੀ ਨੂੰ ਲਜਾਨ ਦੇ ਲਈ ਬੈਨ ਆਉਂਦੀ ਹੋਨੀ ਏੱਥੇ ਤੁਆਡੇ ਘਰ ਕੋਲ
ਹਾਂਜੀ ਵੈਣ ਆਂਦੀ ਏ।
ਚਲੋ ਵਦੀਆ ਗੱਲ ਐ ਏ ਵੀ ਬਹੋਤ। ਕਿਉਂਕਿ ਹੁਨ ਬੈਨ ਤੋਂ ਬਿਨਾਂ ਤਾਂ ਸਕੂਲ ਦੇ ਵਿੱਚ ਜਾਇਆ ਨੀ ਜਾਂਦਾ ਈ।
ਨਈ ਜੀ ਫੇਰ ਸਕੂਲ ਦੂਰ ਵੀ ਹੋ ਗਿਆ ਨਾ।
ਹਾਂਜੀ ਹਾਂ, ਦੂਰ ਹੋ ਗਿਆ ਸਕੂਲ ਈ। ਬੇਟੀ ਟੈਂਥ ਦੇ ਵਿੱਚ ਐ ਤੁਆਡੀ ਜੀ।
ਹਾਂਜੀ ਬੇਟੀ ਟੈਂਥ ਚ ਹੈਈ।
ਅੱਛਾ ਵਦੀਆ ਪੜਦੇ ਨੇਗੇ ਵੀ। ਵੀ ਚਲੋ ਬਹੋਤ ਵਦੀਆ ਜੀ, ਕਿਉਂਕਿ ਆੱਜ ਕੱਲ ਤਾਂ ਪੜਾਈ ਹੀ ਬੋਹਤ ਜ਼ਰੂਰੀ ਐਗੀ ਅਪਨੇ ਲਈ।
ਏ ਤਾਂ ਹੈਗੀ ਪੜਾਈ ਬੀਨ ਤਾਂ ਬੱਚੇ ਦਾ ਕੁੱਛ ਵੀ ਨੀ ਬਨਦਾ ਜੀ
ਹਾਂਜੀ ਹਾਂ ਕਿਉਂਕਿ ਹੁਨ ਬੱ ਚੇਆਂ ਦੇ ਵਿੱਚ ਕੋਂਪੀਟੀਸ਼ਨ ਐ ਜੇੜਾ ਓ‌ ਬੋਤ ਬੱਧ ਰਿਆ ਪੜਾਈ ਦੇ ਪੱਖੋਂ।
ਹਾਂਜੀ।
ਤੁਆਡਾ ਬੇਟਾ ਵੀ ਬੋਹਤ ਬਦੀਆ ਪੜਦਾ ਹੈਗਾ।
ਹਾਂ, ਬੇਟਾ ਬੋ ਵਦੀਆ ਮੈਮ।
ਅੱਛਾ ਜੀ, ਏਨੇ ਪ੍ਰਾਈਵੇਟ ਸਕੂਲ ਦੇ ਵਿੱਚ ਕੀਤੀ ਸੀ ਜਾਂ ਸਰਕਾਰੀ ਸਕੂਲ ਦੇ ਵਿੱਚ ਕੀਤੀ ਸੀ ਪਲੱਸ ਟੂ ਜੀ, ਅੱਛਾ ਜੀ, ਚਲੋ ਵਦੀਆ ਗੱਲ ਐ ਫੇਰ ਤਾਂ ਬੋਹਤ ਵਦੀਆ ਨੰਬਰ ਆਏ ਨੇ ਬੱਚੇ ਨੂੰ।
ਹਾਂਜੀ ਹਾਂ, ਨੰਬਰ ਵਦੀਆ ਆ ਗਏ ਜੀ ਏਦੇ ਅੱਗੇ ਹੁਨ ਪੇਪਰ ਦੀ ਤਿਆਰੀ ਕਰਕੇ। ਦੇਖੋ ਵਦੀਆ ਕੋਲਜ ਚ ਜੁਆਇਨਿੰਗ ਮਿਲ ਚੁਗੀ ਐਨਾ।
ਅੱਛਾ ਜੀ ਫੇਰ ਇਹ ਤਾਂ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਣੇ ਪੜਾਈ ਦੇ ਲਈ
ਹਾਂਜੀ ਮਿਹਨਤ ਪੂਰੀ ਕਰ ਰੇ ਨੇ ਜੀ ਬੱਚੇ।
ਅੱਛਾ ਜੀ ਇਹਨਾਂ ਨੇ ਕੋਈ ਟਿਊਸ਼ਨ ਰੱਖਿਆ ਹੋਇਆ ਹੈਗਾ ਜੀ।
ਨੋ ਮੈਮ ਟਿਊਸ਼ਨ ਨੀ ਇਹਨਾਂ ਨੇ ਇੱਕ ਵੀ ਨੀ ਰੱਖਿਆ ਅੱਜ ਤੱਕ।
ਅੱਛਾ ਜੀ ਅੱਛਾ ਫਿਰ ਇਹ ਸਟੱਡੀ ਕਿਵੇਂ ਕਰਦੇ ਨੇ ਜੀ।
ਸਟੱਡੀ ਬਸ ਘਰ ਬਹਿ ਕੇ ਮੈਮ ਖੁਦ ਹੀ ਕਰ ਲੈਂਦੇ ਨੇ ਔਨਲਾਈਨ ਵੀ ਕਰ ਲੈਂਦੇ ਨੇ
ਅੱਛਾ ਜੀ ਅੱਛਾ ਵੀ ਔਨਲਾਈਨ ਕਲਾਸ ਜੁਆਇਨ ਕੀਤੀ ਹੋਈ ਹੈ ਇਹਨਾਂ ਨੇ ਜੀ
ਜੀ ਹਾਂਜੀ
ਚਲੋ ਵਧੀਆ ਗੱਲ ਐ ਜੀ ਇਹ ਤਾਂ।
ਹਾਂਜੀ
ਕਿਉਂਕਿ ਇਹ ਚੀਜ਼ ਆਪਦੇ ਆਪ ਤੇ ਡਿਪੈਂਡ ਹੋ ਕੇ ਸਾਰਾ ਕੁੱਛ ਕਰ ਰਿਹਾ ਹੈਗਾ
ਹਾਂਜੀ ਆਪਣੇ ਆਪ ਤੇ ਡਿਪੈਂਡ ਐ।
ਹਾਂਜੀ ਨਹੀਂ ਬਹੁਤ ਵਧੀਆ ਗੱਲ ਐ ਫਿਰ ਵੀ ਕਿੰਨੇ ਘੰਟੇ ਲਾਉਂਦੇ ਨੇ ਸਟੱਡੀ ਦੇ
ਇਹਦੀ ਅੱਠ ਤੋਂ ਪੰਜ ਹੁੰਦੀ ਹੈ ਮੈਮ
ਸਵੇਰੇ ਅੱਠ ਤੋਂ ਜੀ
ਹਾਂਜੀ ਹਾਂਜੀ
ਫੇਰ ਤਾਂ ਬਹੁਤ ਜ਼ਿਆਦਾ ਟਾਈਮ ਕਲਾਸ ਲੱਗਦੀ ਹੈ ਇਹਨਾਂ ਦੀ
ਹਾਂਜੀ ਬਸ ਇਹਨਾਂ ਨੂੰ ਸਿਰਫ਼ ਵੀਹ ਕ ਮਿੰਟ ਦਾ ਬ੍ਰੇਕ ਮਿਲਦੈ।
ਅੱਛਾ ਜੀ ਅੱਛਾ ਦੁਪਹਿਰ ਟਾਈਮ ਜੀ
ਹਾਂਜੀ ਦੁਪਹਿਰ ਟਾਈਮ ਮਤਲਬ ਗਿਆਰਾਂ ਤੋਂ ਸਾਢੇ ਗਿਆਰਾਂ ਵਜੇ ਤੱਕ।
ਅੱਛਾ ਜੀ ਅੱਛਾ ਚਲੋ ਵਧੀਆ ਗੱਲ ਐ ਐਂਨੇ ਟਾਈਮ ਦੇ ਵਿੱਚ ਬੱਚਾ ਖਾਣਾ ਖਾ ਲਾਂਗਾ ਫਰੈਸ਼ ਹੋ ਜਾਂਦਾ ਹੈਗਾ।
ਜੀ ਜੀ ਹਾਂਜੀ
ਨਹੀਂ ਤਾਂ ਫੇਰ ਲਗਾਤਾਰ ਪੜ੍ਹ ਪੜ੍ਹ ਕੇ ਮਾਇੰਡ ਥੱਕ ਜਾਂਦਾ ਹੈਗਾ।
ਥਕ ਜਾਂਦਾ ਹਾਂਜੀ ਬੱਚਾ ਬੋਰ ਵੀ ਹੋ ਜਾਂਦੈ।
ਹਾਂਜੀ ਹਾਂ ਫਿਰ ਉਸ ਤਰ੍ਹਾਂ ਦੀ ਪੜ੍ਹਾਈ ਨਈ ਹੁੰਦੀ ਹੈਗੀ ਆਪਣੇ ਤੋਂ।
ਜੀ
ਜ ਚਲੋ ਇਹ ਵੀ ਧਿਆਨ ਲਾਉਣ ਲਈ ਬਹੁਤ ਜਾਦਾ ਜਰੂਰੀ ਹੈਗਾ।
ਹਾਂਜੀ
ਫੇਰ ਇਹਨਾਂ ਦਾ ਜਿਹੜਾ ਅਗਲਾ ਇਗਜ਼ਾਮ ਹੈਗਾ ਜੇ ਈ ਦਾ ਉਹ ਕਦੋਂ ਹੋਊਗਾ ਜੀ
ਉਹ ਅਪ੍ਰੈਲ ਚ ਹੈ ਜੀ ਮੇਰੇ ਖਿਆਲ ਚ
ਅੱਛਾ ਜੀ
ਹਾਂਜੀ ਹਾਂਜੀ ਹਾਂ ਅਪ੍ਰ ਅਪ੍ਰੈਲ 'ਚ ਹੈ।
ਅੱਛਾ ਜੀ ਫੇਰ ਤਾਂ ਇਹਨਾਂ ਨੂੰ ਵਧੀਆ ਇੱਕ ਸਾਲ ਮਿਲ ਜਾਊਗਾ ਤਿਆਰੀ ਕਰਨ ਦੇ ਲਈ।
ਹਾਂਜੀ ਹਾਂ ਇੱਕ ਸਾਲ ਮਿਲ ਜੂਗਾ।
ਚਲੋ ਵਧੀਆ ਗੱਲ ਹੈਗੀ ਜੇ ਬੱਚ ਚਾ ਆਪਣੇ ਆਪ ਪੜ੍ਹਾਈ ਕਰਕੇ ਕਲੀਅਰ ਕਰਦਾ ਹੈ ਗਾ।
ਹਾਂਜੀ ਹਾਂ
ਵਧੀਆ ਗੱਲ ਐ ਫੇਰ ਇਹਨਾਂ ਕੋਲ ਫਰੀ ਟਾਈਮ ਨੀ ਹੁੰਦਾ ਬਹੀਏ ਬੱਚਿਆਂ ਨੂੰ ਟਿਊਸ਼ਨਾਂ ਦੇ ਦੇਣ
ਦੇਣਗੇ ਜੀ ਮੈਂ ਇਹਨੂੰ ਬੇਟੇ ਨੂੰ ਇਹ ਗੱਲ ਕਹੀ ਸੀਗੀ।
ਹਾਂਜੀ
ਤੇ ਕਹਿੰਦੇ ਵੀ ਮੰਮਾ ਵੀ ਜੂਨ ਦੇ ਵਿੱਚ ਜੂਨ ਦੇ ਲਾਸਟ 'ਚ ਜੁਲਾਈ ਦੇ ਫਸਟ 'ਚ ਸਟਾਰਟ ਕਰਦਾਂਗੇ, ਹਾਂਜੀ। ਤੇ ਓ ਨਾਲ ਤਾਂ ਨੌਲੇਜ ਵਧੂਗੀ ਜੀ ਬੱਚੇ ਦੀ।
ਹਾਂਜੀ ਹਾਂ।
ਹਾਂਜੀ।
ਆਪਾਂ ਨੂੰ ਕਿਉਂਕਿ ਦੂਜਿਆਂ ਤੋਂ ਵੀ ਬਹੁਤ ਜਾਦਾ ਕੁਛ ਸਿੱਖਣ ਨੂੰ ਮਿਲਦਾ ਹੈਗਾ।
ਹਾਂਜੀ ਏ ਤਾਂ ਹੈਗਾ ਈ ਐ।
ਕਿਉਂਕਿ ਨਾਲੇ ਏਦਾ ਆਪਦਾ ਜੇੜਾ ਸਟੱਡੀ ਦਾ ਗਾ - ਓ ਵੀ ਕੰਪਲੀਟ ਹੋਜੂਗਾ, ਜੇੜੀਆਂ ਚੀਜ਼ਾਂ ਆਪਾਂ ਨੂੰ ਨਈ ਪਤਾ ਹੁੰਦੀਆਂ ਓ ਆਪਾਂ ਨੂੰ ਪਤਾ ਚੱਲ ਜਾਂਦੀਆਂ ਨੇ। ਯਾ ਈ, ਹਾਂ ਏ ਤਾਂ ਸਈ ਗੱਲ ਐ। ਜੀ ਬਹੁਤ ਵਧੀਆ ਬੱਚਾ ਹੈ ਤੁਆਡਾ। ਅਸੀਂ ਰੋਟੀ ਬਣਾ ਰੇ ਆ ਜੀ ਹੁਣ।
ਅੱਛਾ, ਬੱਚੇ ਠੀਕ ਨੇ?
ਹਾਂਜੀ ਹਾਂ, ਬੱਚੇ ਠੀਕ ਨੇ ਗੇ ਜੀ ਸਾਡੇ। ਹਲੇ ਸਾਡੇ ਬੱਚੇ ਤਾਂ ਛੋਟੇ ਨੇਗੇ। ਹਾਂਜੀ ਹਾਂ, ਫੇਰ ਓ ਤਾਂ ਹਲੇੇ ਸਕੂਲ ਜਾਂਦੇ ਨੀ ਹੈਗੇ।
ਅੱਛਾ।
ਅੱਜ ਕੱਲ੍ਹ ਤਾਂ ਸਕੂਲਾਂ ਦੇ ਵਿੱਚ ਪੜ੍ਹਾਈ ਦੀ ਹੀ ਟੈਸ਼ਨ ਰੈਂਦੀ ਹੈਗੀ ਅਪਣੇ ਬੱਚਿਆਂ ਦੇ ਭਵਿੱ ਖ ਨੂੰ ਲੈ ਕੇ।
ਹਾਂਜੀ ਹਾਂ, ਏ ਤਾਂ ਹੈਗਾ ਹੀ ਐ।
ਵੀ ਹੁਣ ਕੇੜੇ ਸਕੁ ਸਕੂਲ ਦੇ ਵਿੱਚ ਲਾਈਏ ਆਪਾਂ।
ਹਾਂਜੀ।
ਕਿਉਂਕਿ ਜੇੜੇ ਪ੍ਰਾਈਵੇਟ ਸਕੂਲ ਨੇਗੇ ਹੁਣ ਓ ਤਾਂ ਆਪਦੇ ਅਕੋਰਡਿੰਗ ਟੀਚਰ ਰੱਖਦੇ ਨੇਗੇ।
ਹਾਂਜੀ।
ਆਪਦੇ ਅਕੋਰਡਿੰਗ ਈ ਸਟੱਡੀ ਕਰਵਾਉਂਦੇ ਨੇ ਹੈਗੇ।
ਹਾਂਜੀ- ਹਾਂਜੀ।
ਕਿਉਂਕਿ ਹੁਣ ਏ ਸਾਰਾ ਦੇਖਣਾ ਪੈਂਦਾ ਐ ਕਿ ਵੀ ਆਪਣੇ ਬੱਚੇ ਦਾ ਲੈਵਲ ਕਿੱਥੇ ਕ ਹੈਗਾ।
ਜੀ, ਏ ਤਾਂ ਹੈਗਾ ਈ ਐ।
ਹਾਂਜੀ, ਦੂਜੇ ਨੰਬਰ ਤੇ ਸਕੂਲਾਂ ਦੀ ਜੇੜੀਆਂ ਫੀਸਾਂ ਨੇ ਬਹੁਤ ਜਾਦਾ ਹੁੰਦੀ।
ਏ ਤਾਂ ਬਹੁਤ ਜਾਦਾ ਹੋਗੀਆਂ ਜੀ ਬਸ ਪੁੱਛੋ
ਹਾਂਜੀ, ਹਾਂ। ਕਿਉਂਕਿ ਅਪਣੇ ਲਈ ਬਹੁਤ ਔਖਾ ਹੋ ਜਾਂਦਾ ਹੈਗਾ ਇਹ ਬੱਚੇ ਨੂੰ ਪੜ੍ਹਾਉਣਾ।
ਹਾਂਜੀ। ਹੋਰ ਸੁਣਾਓ?
ਹੋਰ ਸਭ ਵਧੀਆ ਜੀ। ਤੇ ਤੁਆਡੇ ਬੱਚੇ ਫੇਰ ਹੁਣ ਕਿਸੇ ਹੋਰ ਸ਼ਹਿਰ ਦੇ ਵਿੱਚ ਤਾਂ ਨੀ ਜਾਂਦੇ, ਸਟੱਡੀ ਕਰਨ ਦੇ ਲਈ?
ਨਈ ਜੀ, ਨਈ-ਨਈ।
ਅੱਛਾ ਜੀ।
ਹਾਂਜੀ, ਬੇਟਾ ਤਾਂ ਬਸ ਔਨਲਾਈਨ ਈ ਕਲਾਸਿਸ ਲਾਂਦੈ।
ਹਾਂਜੀ ਹਾਂ।
ਹਾਂਜੀ।
ਚਲੋ ਵਧੀਆ ਏ। ਅੱਛਾ ਜੀ, ਚਲੋ ਵਧੀਆ। ਗੱਲ ਐ। ਏਸ ਵਾਰ ਤਾਂ ਫਿਰ ਬੇਟੀ ਦੀ ਵੀ ਬੋਰਡ ਦੀ ਕਲਾਸ ਹੈਗੀ।
ਹਾਂਜੀ, ਬੋਰਡ ਦੀ ਐ ਜੀ।
ਓ ਕਿੰਨੇ ਟਾਈਮ ਸਟੱਡੀ ਕਰ ਰੇ ਨੇਂਗੇ ਜੀ।
ਬੇਟੀ ਕਰ ਲੈਂਦੀ ਹੈ ਜੀ ਮਤਲਬ ਦੋ ਘੰਟੇ ਸੁਬਹ ਕਰ ਲੈਂਦੀ ਹੈ ਦੋ ਤਿੰਨ ਘੰਟੇ ਸ਼ਾਮ ਨੂੰ
ਚਲੋ ਵਧੀਆ ਗੱਲ ਹੈਗੀ
ਹਾਂਜੀ
ਕਿਉਂਕਿ ਜੇ ਇਹ ਵੀ ਵਧੀਆ ਨੰਬਰ ਲੈ ਕੇ ਆਉਣਗੇ ਤਾਂ ਅੱਗੇ ਏਡਮਿਸ਼ਨ ਸੌਖੀ ਮਿਲ ਜਾਂਦੀ ਹੈ ਅੱਛਾ ਜੀ ਚਲੋ ਵਧੀਆ ਗੱਲ ਹੈ ਜੀ ਇਹ ਤਾਂ ਹੀ
ਹਾਂ
ਕਿਉਂਕਿ ਆਪਣਾ ਫਿਊਚਰ ਆਪ ਬਣਾ ਲੈਣਗੇ
ਹਮ
ਸਟੱਡੀ ਦੇ ਨਾਲ ਹੀ ਇਹਨਾਂ ਨੂੰ ਜੋਬ ਮਿਲਜੂਗੀ
ਜੀ ਜੀ
ਕਿਉਂਕਿ ਹੁਣ ਹਰੇਕ ਚੀਜ਼ ਦੇ ਵਿੱਚ ਹੀ ਆਪਣੀ ਪੜ੍ਹਾਈ ਦੀ ਲੋੜ ਪੈਂਦੀ ਹੈਗੀ
ਹਾਂਜੀ
ਜਿਵੇਂ ਆਪਾਂ ਕੋਈ ਵੀ ਚੀਜ਼ਾਂ ਖਰੀਦਦੇ ਹਾਂ ਉਹਨਾਂ ਦੇ ਐਕਸਪਾਇਰੀ ਡੇਟ ਦੇਖਣੀ ਲਾ ਲੋ ਵੀ ਆਪਣੇ ਬਿਜਲੀ ਦੇ ਬਿੱਲ ਸਾਰੇ ਕੀਤੇ ਹੀ ਅੱਜ ਕੱਲ੍ਹ ਜ਼ਰੂਰਤ ਪੈਂਦੀ ਹੈ
ਨਹੀਂ ਤਾਂ ਬੱਚੇ ਪੜ੍ਹੇ ਲਿਖੇ ਹੋਣਗੇ ਜੀ ਚਲੋ ਆਪਣਾ ਫਿਊਚਰ ਵੀ
ਹਾਂਜੀ ਹਾਂਜੀ ਹਾਂ ਇਹ ਤਾਂ ਹੈਗਾ ਹੈਗਾ ਆਪਦੀ ਵੀ ਨਾਲ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ
ਅਨਪੜ੍ਹ ਬੱਚੇ ਦਾ ਕੁੱਝ ਬਣਦਾ ਨਹੀਂ
ਹਾਂਜੀ ਹਾਂ ਉਹ ਤਾਂ ਹੁਣ ਲਾ ਲੋ ਵੀ ਤੁਸੀਂ ਗ਼ਲਤ ਕੰਮਾਂ ਦੇ ਵਿੱਚ ਹੀ ਪੈਂਦਾ ਹੈਗਾ
ਪੈਣ ਗੇ
ਜਦੋਂ ਬੱਚਾ ਪੜ੍ਹਿਆ ਲਿਖਿਆ ਹੁੰਦਾ ਉਹਨੂੰ ਥੋੜ੍ਹੀ ਸੂਝ ਹੁੰਦੀ ਹੈਗੀ ਜਿਹਦੇ ਨਾਲ ਉਹ ਵੀ ਆਪਣਾ ਫਿਊਚਰ ਹੈ ਜਿਹੜਾ ਵਧੀਆ ਬਣਾਉਗਾ
ਹਾਂਜੀ ਫੇਰ ਨਾਲੇ ਬੱਚੇ ਦੀ ਗ਼ਲਤ ਕੰਪਨੀ ਨਾਲ ਹੋ ਜਾਂਦੀ ਹੈ ਜੀ ਫਿਰ
ਹਾਂਜੀ ਹਾਂ ਜਦੋਂ ਬੱਚਾ ਵੇਹਲਾ ਰਹਿੰਦਾ
ਇਸ ਤੋਂ ਬੈਟਰ ਹੈ ਨਾ ਪੜ੍ਹਾਈ ਕਰਨ ਵਧੀਆ ਆਪਣਾ
ਹਾਂਜੀ ਹਾਂ ਸਭ ਤੋਂ ਵਧੀਆ ਗੱਲ ਤਾਂ ਇਹੀ ਹੈ ਜੀ
ਹਾਂਜੀ
ਕਿਉਂਕਿ ਇਹਦੇ ਨਾਲ ਜਿਹੜੇ ਮਾਤਾ-ਪਿਤਾ ਨੇ ਉਹਨਾਂ ਨੂੰ ਵੀ ਸਹਾਰਾ ਲੱਗ ਜਾਂਦਾ ਹੈਗਾ ਥੋੜ੍ਹਾ ਬਹੁਤਾ ਕਿਉਂਕਿ ਅੱਜ ਕੱਲ ਖਰਚੇ ਵੀ ਵੱਧ ਰਹੇ ਨੇ ਨਾ
ਖਰਚੇ ਵੱਧ ਰਹੇ ਨੇ ਖਰਚੇ ਤੇ ਬਸ ਪੁੱਛੋ ਨਾ ਜੀ ਸੌ ਦੋ ਸੌ ਤੁਹਾਡੇ ਲਈ ਤਾ ਆਰਾਮ ਨਾਲ ਹੈ
ਹਾਂਜੀ ਹਾਂ ਕਿਉਂਕਿ ਇਹ ਤਾਂ ਆਮ ਜਿਹੀ ਗੱਲ ਹੋ ਰਹੀ ਹੈ ਨਾ ਹੁਣ
ਜੀ ਗੱਲ ਹੋ ਗਈ ਏ
ਹਾਂਜੀ ਇਹ ਤਾਂ ਤੁਹਾਡੀ ਗੱਲ ਬਹੁਤ ਜ਼ਿਆਦਾ ਸਹੀ ਹੈਗੀ ਤੁਸੀਂ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੋਂਗੇ
ਅਸੀਂ ਮੈਡਮ ਚਾਰ ਮੈਂਬਰ ਆਂ ਜੀ
ਅੱਛਾ ਜੀ
ਜੀ
ਚਲੋ ਵਧੀਆ ਹੈਗਾ ਏ ਤੁਹਾਡੇ ਹੋਰ ਵੀ ਨੰਦ ਵਗੈਰਾ ਵੀ ਹੈਗੇ ਨੇ ਜੀ
ਹਾਂਜੀ ਦੋ ਮਤਲਬ ਸਿਸਟਰ ਇਨ ਲਾ ਨੇ ਮੇਰੇ
ਅੱਛਾ ਜੀ ਅੱਛਾ ਜੀ ਉਹਨਾਂ ਨੇ ਬੱਚਿਆਂ ਨੇ ਵੀ ਵ ਪੜ੍ਹਾਈ ਕੀਤੀ ਹੋਈ ਹੈ ਜੀ
ਹਾਂਜੀ ਓਨਾਂ ਦੇ ਇੱਕ ਨਨਾਣ ਦੇ ਤਾਂ ਬੱਚੇ ਬਾਹਰ ਗਏ ਹੋਏ ਨੇ ਜੀ, ਅਸ ਟ੍ਰੇਲੀਆ ਹਾਂਜੀ। ਤੇ ਇੱਕ ਨੰਦ ਕੋਲ ਬੇਟਾ ਜੀ ਇੱਕ।
ਅੱਛਾ ਜੀ ਅੱਛਾ।
ਹਾਂਜੀ ਹਾਂ।
ਓ ਵੀ ਸਟੱਡੀ ਕਰ
ਹਾਂਜੀ ਓ ਵੀ ਸਟੱਡੀ ਕਰ ਰਿਆ ਜੀ, ਓ ਮਤਲਬ ਬੀ ਐਸ ਸੀ ਕਰ ਰਿਐ।
ਅੱਛਾ ਜੀ, ਓ ਕਿੱਥੇ ਰੈਂਦੇ ਨੇ ਜੀ? ਅੱਛਾ! ਚਲੋ ਵਧੀਆ ਗੱਲ ਐ ਜੀ।
ਮਤਲਬ ਬੇਟਾ ਪਟਿਆਲੇ ਸਟੱਡੀ ਕਰ ਰਿਐ। ਹਾਂਜੀ, ਹਾਂਜੀ।
ਚਲੋ ਵਧੀਆ ਬਹੁਤ।
ਹਾਂਜੀ ਤੁਸੀਂ ਸੁਣਾਓ?
ਬਈ ਅੱਜ-ਕੱਲ ਤਾਂ ਸਾਰਾ ਕੁਛ ਹੀ ਪੜ੍ਹਾਈ ਨਾਲ ਹੈਗਾ।
ਹਾਂਜੀ।
ਚਲੋ ਠੀਕ ਐ ਮੈਮ, ਨੈਕਸਟ ਕਾਲ ਤੇ ਮਿਲਦੇ ਆਂ ਜੀ।
ਓਕੇ ਮੈਮ ਥੈਂਕ ਯੂ। ਆਹਾਂ, ਐਂਡ ਕਾਲ